ਹਾਂ,
ਹੈਲੋ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ,
ਵੱਧੀਆ ਤੁਸੀਂ ਸੁਣਾਓ।
ਸਾਡੇ ਵਧੀਆ ਹੋਰ ਅੱਜ ਦਸ ਵਾਲਾ ਟੋਪਿਕ ਆ ਜੀ। ਪਰ ਪ੍ਰਯਊਸ਼ਣ
ਅੱਛਾ,
ਤੁਸੀਂ ਪੑਯਊਸ਼ਣ ਬਾਰੇ ਕੁਝ ਦੱਸਣਾ ਚਾਹੋਗੇ,
ਨਹੀਂ ਪਹੀਲਾ ਤੁਸੀਂ ਦੱਸੋ,
ਹਮ ਮੈਂ ਪੋਲੀਊਸ਼ਨ ਬਾਰੇਦੱਸਣਾ ਸੀ ਕਈ ਪੋਲੀਊਸ਼ਨ ਬਹੁਤ ਜਿਆਦਾ ਵੱਧ ਗਿਆ ਵਾ ਜੀ। ਹੁਣ, ਹਰ ਇੱਕ ਬੰਦੇ ਕੋਲ ਗੱਡੀਆਂ ਨੇ। ਕਾਰਾਂ ਨੇ ਹੈ ਉਹ ਆਪਣਾ ਪੋਲਿਊਸ਼ਨ ਚੇਟ। ਹੈਗੇ ਹਨਾ ਖਾਸ ਕਰਕੇ ਜਿਦਾ ਲੋੜਨ ਦੀਆਂ ਗੱਡੀਆਂ ਵੱਡੀਆਂ ਗੱਡੀਆਂ ਹਨਾ ਉਹ ਵੀ। ਕਿੰਨਾ ਜਿਆਦਾ ਹਨਾ। ਕਰਦੇ ਨੇ ਖਲਾਦੇ ਨੇ ਹੋਰ ਵੀ ਫੈਕਟਰੀਆਂ ਵਗੈਰਾ ਨੇ,
ਦੀ
ਤੇ--ਤੇ ਉਹਨਾਂ ਕਰਕੇ ਕਿੰਨਾ ਪੋਲਿਊਸ਼ਨ ਫੈਲਿਆ, ਗੰਦਗੀ ਉਹਦੇ ਨਾਲ ਬਿਮਾਰੀਆਂ ਲੱਗ, ਜਿਹੜੀਆਂ ਖਾਂਸੀ ਕਰਕੇ ਸਾਹ ਦੀਆਂ ਬਿਮਾਰੀਆਂ ਬਹੁਤ ਹੋਣਦੀਆਂ ਨੇ ਪੋਲਿਊਸ਼ਨ ਕਰਕੇ, ਤੇ ਸਮਝ ਨਹੀ ਲੱਗਣ ਡਈ ਹੈਗੀ ਹਨਾ, ਕਿ ਇਹਦਾ ਕਿੱਦਾਂ ਹੱਲ ਕੀਤਾ ਜਾਵੇ ਤੱਕ ਕੋਈ ਹੈ ਤੁਹਾਨੂੰ ਲੱਗਦਾ ਕਿ, ਇਹਦਾ ਕਿਤੇ ਰੋਕਥਾਮ ਲਈ ਕੋਈ ਕਦਮ ਚੁੱਕਣੇ ਚਾਹੀਦੇ ਨੇ,
ਹਾਂਜੀ, ਹਾਂਜੀ
ਤੇ ਵੇਖੋ ਹੁਣ ਤੁਸੀਂ ਆਪ ਲੈ ਲਓ ਕਿ ਹੁਣ, ਆਪਾਂ ਦਿੱਲੀ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਪ੍ਰਦੂਸ਼ਣ ਵਾਸਤੇ ਹਨਾ, ਦਿੱਲੀ ਨੂੰ ਤੇ ਵੇਖ ਲਓ ਹੁਣ ਆਪਾਂ ਕਿਤੇ ਜਾਣਾ ਹੋਏ ਬਾਹਰ ਵੀ, ਇੰਨਾ ਪੋਲਿਊਸ਼ਨ ਹੈ ਕੀ ਅਸੀ ਮਾਕਸ ਤੋਂ ਬਗੈਰ ਬਾਹਰ ਘਰੋਂ ਬਾਹਰ ਨੀ ਨਿਕਲ ਸਕਦੇ, ਮਾਕਸ ਸਾਨੂੰ ਪਾਉਣਾ ਹੀ ਪੈਂਦਾ ਵਾ,
ਅੱਛਾ, ਮੈਂ ਨਹੀ ਦੱਸਿਆ, ਮਮੀ ਸ ਮੰ ਦਾਖਦੀ ਹ ਹਾਂਜੀ ਹਾਂਜੀ।
ਮਾਕਸ ਮਸ਼ਪਣੇ ਵਲੂੰ ਮਣਾ ਮਾਸਕ ਨਾਲ ਹਨਾ ਪ੍ਰਦੂਸ਼ਣ ਇੰਨਾ ਜ਼ਿਆਦਾ ਹੋਇਆ ਪਿਆ ਵਾ ਉਹਦੇ ਕਰਕੇ ਸਾਨੂੰ ਮਾਕਸ ਪਾਉਣਾ ਪੈਂਦਾ ਵਾ, ਤੇ ਓਦਾਂ ਦਾ ਅਸੀਂ ਬਾਹਰ ਵੀ ਨੀ ਨਿਕਲ ਸਕਦੇ ਕਿੰਨੀ ਹਨਾ ਤੁਹਾਨੂ ਪਤਾ, ਹੈਈ ਹੈ ਹਂਜੀ ਉਹ ਹਨਾ ਹੁ ਧੂੰਆਂ ਹੀ ਇੰਨਾ ਜ਼ਿਆਦਾ ਵਾ ਕੁਝ, ਲੋਕੀ ਜਿਹੜੇ ਆ, ਉਹ ਕਰਦੇ ਨੀ ਹੈਗੇ, ਕਿ ਆਪਾਂ ਚਲੋ ਹੈ ਨਾ ਆਪਣਾ ਠੀਕ ਰੱਖੀਏ ਵਾਤਾਵਰਨ ਨੂੰ, ਬੜਾ ਖ਼ਰਾਬ ਕੀਤਾ ਪਿਆ ਤੁਸੀਂ ਇਹਦੇ ਬਾਰੇ ਕੁਈ ਦੱਸਣਾ ਚਾਹੋਗੇ
ਹਾਂ ਫੈਕਟਰੀਆਂ ਚੋ ਵੀ ਬਾਹਰ ਨਿਕਲਦਾ ਵਾ,
ਹਾਂਜੀ, ਹਾਂਜੀ।
ਫਿਰ ਪੋਲਿਊਸ਼ਨ ਤੇ ਉਹ ਫੇਿਰ ਨਦੀਆਂ ਵਿੱਚ ਚਲ ਜਾਂਦਾ,
ਹਾਂਜੀ-ਹਾਂਜੀ-ਹਾਂਜੀ ਓ ਤਾਂ ਹੈਗਾ ਉਹੀ ਨਾ ਹੁਣ ਜਿਵੇਂ ਪਰਾਲ ਰੋਕਥਾਮ ਕੀਤੀ ਤੇ ਆਪਾਂ ਥੋੜਾ ਪੰਜਾਬ ਵਿਚ ਐਰਕਾ ਫਰਕ ਨ ਤੇ ਵਖੋ ਪਰਾਲੀ ਨੂੰ ਜਦੋਂ ਅੱਗ ਲਾਉਂਦੇ ਹਨਾ। ਉਹੀ ਪਦਿਊਸ਼ਸ਼ਨ ਦਾ ਘਰ ਹੀ ਆ ਓ ਕਿੰਨਾ ਹਨਾ ਓ ਕਿੰਨਾ ਮਾੜਾ ਅਸਰ ਪੈਂਦਾ ਸੀ ਇਹਦੇ ਉੱਤੇ ਬੋਤ ਜ਼ਿਆਦਾ ਅਸਰ ਪੈਂਦਾ ਉਹਦਾ ਮ ਤੇ ਚੰਗਾ ਕੀਤਾ ਕਿ ਜਿਹੜਾ ਇਥੇ ਰੋਕਥਾਮ ਕੀਤੀ ਗਈ ਆ ਪਰ ਹਜੇ ਵੀ ਕਈ ਥਾਵਾਂ ਤੇ ਅੱਗ ਲਗਾ ਦਿੰਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਸਾਨੂੰ ਆਪਣੀ ਸਿਹਤ ਵਿੱਚ ਸੁਧਾਰ ਕਰਨਾ ਚਾਹੀਦਾ ਵਾ।
ਪਰ ਜ਼ਿਆਦਾਤਰ ਲੋਕ ਨਹੀਂ ਦਿੰਦੇ।
ਨਾ-ਨਾ ਮੰਨਦੇ ਨੀ ਲੋਕ ਮੰਨਦੇ ਨੀ ਕਿੰਨਾ ਕੁ ਚਿਰ ਆਪਾਂ ਕਿਸੇ ਨੂੰ ਮਨਾਵਾਂਗੇ ਦੇਖੋ ਜੀ ਇਹ ਸ ਰਲ ਮਿਲ ਕੇ ਉਪਰਾਲਾ ਕਰਨ ਤਾਂ ਹੀ ਸੰਭਵ ਹੋ ਸਕਦਾ ਵਾ ਜੇਕਰ ਕਹੇ ਇੱਕ ਬੰਦਾ ਕਰੀ ਜੇ ਤੇ ਬਾਕੀ ਕੀ ਹਨਾ ਨਾ ਕਰਨ ਸਾਰੇ ਯੋਗਦਾਨ ਪਾਉਣਗੇ ਫੇਰ ਹੀ ਆਪਾਂ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਇਹਦੀ ਰੋਕਥਾਮ ਪਾ ਸਕਦੇ ਹਾਂ। ਨੀਚੇ ਤੇ ਬੋਤ ਜਾਦਾ ਵੱਧਦਾ ਜਾਣਾ ਜਿਵੇਂ ਦਿਨੋ ਦਿਨ ਬੱਚੇ ਬੋਤ ਜਾਦਾ ਬਿਮਾਰ ਹੁੰਦੇ ਨੇ ਇਹਦੇ ਨਾਲ ਬਜ਼ੁਰਗ ਬੋਤ ਜਾਦਾ ਸਾਰੀਆਂ ਬਿਮਾਰੀਆਂ ਬੋਤ ਜਾਦਾ ਲੱਗਦੀਆਂ ਇਹ ਦੇ ਨਾਲ ਤੇ ਆ ਆ ਮਰਦਾਂ ਨਾਲ ਇਥੇ ਰੁਕਥਾਮ ਨਾ ਕੀਤੀ ਸੀ। ਤੇ ਸਾਨੂੰ ਮਾਕਸ ਪਾ ਕੇ ਵੀ ਘਰੋਂ ਬਾਰ ਨਿਕਲਣਾ ਔਖਾ ਹੋਇਆ ਨੀ ਇਹਦੇ ਬਾਰੇ ਕੋਈ ਚੰਗਾ ਨੱੱਸਣਾ ਚਾਹੋਗਾ।
ਲੋਕਾਂ ਨੂੰ ਘੱਟ ਚਲਾਉਣੇ ਚਾਹੀਦੇ ਜਿੱਦਾਂ ਵਹੀਕਲ ਵਗੈਰਾ ਚਲਾਉਂਦੇ ਆ। ਬ ਉੱਥੋਂ ਵੀ ਕਿੰਨਾ ਧੂੰਆਂ ਨਿਕਲਦਾ ਫੈਕਟਰੀਆਂ 'ਚੋਂ
ਹਾਂਜੀ-ਹਾਂਜੀ-ਹਾਂਜੀ
ਹਾਂ
ਜਿ ਹੁਣ ਦੱਸਿਆ ਯ ਅਜ ਹੁਣ ਇਲੈਕਟੋਕ ਸਕੂਟਰੀ ਹੈਗੀਆਂ ਓ ਵੇਖੋ ਕਿੰਨੀਆਂ ਵਧੀਆ ਹਨਾ ਹੁ ਕੋਈ ਪ੍ਰਦੂਸ਼ਣ ਓਦਾਂ ਦੀਆਂ ਚੀਜ਼ਾਂ ਵਰਤਣੀਆਂ ਪਾਦੀਆਂ ਸਾਰਿਆਂ ਨੂੰ
ਹਾਂਜੀ-ਹਾਂਜੀ
ਹੋਰ ਤੁਸੀਂ ਦੱਸੋ ਕੋਈ ਗੱਲਬਾਤ
ਬਸ ਵਧੀਆ
ਹੂੰ
ਹੂੰ ਹਾਂਜੀ ਹੋ ਗਿਆ।
ਹੋਰ
ਤੁਸੀ ਸੁਨਾਓ।
ਹੋਰ ਵਦੀਆ ਸਭ ਹੋਰ ਕੋਈ ਨਵੀ ਤਾਜੀ ਹੋਰ ਤੁਸੀ ਸੁਨਾਓ ਨਾ ਏਦੇ ਬਾਰੇ ਕੁਛ ਕੋਈ ਦੱਸੋ ਵੀ ਤੇਰੇ ਵਾਸਤੇ ਕੀਵੇਂ ਲਗਨਾ ਚਾਹੀਦਾ ਰੋਕਥਾਮ ਵਾਸਤੇ
ਲੋਕੀ ਪੈਸਾ ਇੱਦਾਂ ਕਾਰ ਸਕਦੇ ਆ।
ਹਾਂਜੀ
ਲੋਕੀ ਕਰ ਤੇ ਬੋਤ ਕੁਛ ਸਕਦੇ ਆ ਪਰ ਓ ਕਰਦੇ ਨੀ ਆ।
ਹਾਂਜੀ-ਹਾਂਜੀ ਆਪਾਂ ਲਕ ਸਕੂਟਰੀਆਂ ਲਾਣ ਤਾਂ ਜੋ ਪ੍ਰਦੁਊਸ਼ਨ ਲਾਨਾ ਨਾ ਕਰਨ ਏ ਯਾ ਤੇ ਕਿਸੇ ਨੇ ਧੇਆਨ ਨੀ ਹੈਨੀ ਆ, ਆਪੇ ਮਸਤ ਜਾਈ ਜਾਂਦੇ ਅਗਲਾ ਬੰਦਾ ਜਾਨ ਦੇਆ, ਜਿਵੇਂ ਹੁਨ ਜੀ ਹੂਣ ਟ੍ਰਕ ਵਗੈਰਾ ਆਂਦੇ ਨਾ ਪਿੱਛੇ ਬੰਦਾ ਆਉਨ ਡੇਆ ਵਾ ਟੂ ਵੀਲਰ ਦੇ ਉੱਤੇ, ਹਨਾ। ਓਨੂੰ ਕਿੰਨਾ ਮੇਰੇ ਨਾਲ ਓਦਾ ਕਿੰਨਾ ਨੁਕਸਾਨ ਹੋਨ ਡੇਆ ਹੋਵੇਗਾ, ਸਿੱਧਾ ਫੇਫਰੇਆਂ
ਹਾਂਜੀ।
ਵੀ ਰੋਜ ਕਦਮ ਚੁੱਕਨਾ ਈ ਪੈਣਾ ਵੇ, ਨਹੀਂ ਤੇ ਫੇਰ ਤੇ ਹੋਸਪਿਟਲ ਦਾ, ਤੇ ਓਨਾਂ ਦਾ ਬਿੱਲ ਦਵੋ, ਫੇਰ ਹੋਰ ਕੀ ਏ। ਜੀ, ਜੀ ਓ ਸਾੱਦ ਤੇ ਤੂਸੀ ਕੋਈ ਵਿਚਾਰ ਪ੍ਰਕਟ ਕਰੋ?
ਹੂਂ। ਇੱਕ
ਹੈਲੋ, ਤੋਡੀ ਵਾਜ ਕੱਟ-ਕੱਟ ਕੇ ਆਰੀ ਏ। ਹੈਲੋ, ਤਾਡੀ ਵਾਜ ਨੀ ਆਰੀ।
ਕਾੱਟ ਤਾ ਮੈਂ
ਚਲ